ਹੈਲੋ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਹੋਰ ਤੁਸੀਂ ਠੀਕ ਹੋ ਹਾਂਜੀ
ਬਸ ਵਧੀਆ
ਬੜੀ ਦੂਰ ਤੋਂ ਆ ਰਹੀ ਹੈ ਹੈਲੋ ਹਾਂਜੀ ਹਾਂਜੀ ਹੁਣ ਅ ਰਹੀ ਹੈ, ਹੋਰ
ਬਸ ਵਧੀਆ ਹਾਂਜੀ ਹਾਂ ਠੀਕ ਹੈ
ਕਮ ਸਭ ਠੀਕ ਹੈ
ਹਾਂਜੀ ਸਾਰੇ ਠੀਕ ਨੇ ਵਧੀਆ
ਬਸ ਕੁਛ ਨੀ ਹੁਣ ਰੋਟੀ ਸ਼ੋਟੀ ਖਾ ਕੇ ਬੈਠ ਤੇ ਸੀ
ਅੱਛਾ ਹੁਣ ਇੰਨੀ ਲੇਟ ਰੋਟੀ
ਅੱਜ ਨਾ ਮੰਮੀ ਥੋੜਾ ਬਾਹਰ ਗਈ ਸੀ ਥੋੜਾ ਕੰਮ ਆਇਆ ਬਾਜ਼ਾਰ ਤਾਂ ਮੰਮੀ ਉਧਰ ਗਏ ਤਾਂ ਨਹੀਂ ਤਾਂਹੁਣ ਰੋਟੀ ਖਾਧੀ ਤਾਂ ਫਿਰ ਹੁਣ ਫਰੀ ਹੋ ਕੇ ਮੈਂ ਬੋਲ ਚਲੋ ਕਾਲ ਕਰ ਲਈ
ਉਹੀ ਨਾ ਬਹੁਤ ਕਾਫੀ ਲੇਟ ਹੋ ਗਿਆ ਨਾ ਅੱਜ
ਉਹ ਕੀ ਆ ਨਾ ਮੇਰੀ ਕੁੜੀ ਦੀ ਬੱਸ ਵੀ ਕਾਫੀ ਲੇਟ ਆਉਂਦੀ ਆ ਚਾਰ ਵਜੇ ਤਾਂ ਫਿਰ ਲੇਟ ਹੋ ਹੀ ਜਾਂਦਾ
ਸਕੂਲ ਦੀ ਬੱਸ ਨੂੰ
ਜੀ ਬਸ
ਸਕੂਲ ਛੁੱਟਦੀਆ ਤਨ ਵੀੀਤੇ ਤੇ ਆਉਂਦੇ ਆਉਂਦੇ ਚਾਰ ਵਜ ਈ ਜਾਂਦੇ। ਫਿਰ ਆ ਕੇ ਹੁਣ ਕੱਪੜੇ ਚੇਂਜ ਕਰੇਂਗੀ।
ਹਾਂ ਨਹੀਂ ਉਹ ਤੋਂ ਹੈ ਫਿਰ ਬੱਚਿਆਂ ਦਾ ਹੁੰਦਾ ਹੈ ਰੂਟੀਨ
ਥੋੜਾ ਟਾਈਮ ਪਾਸ ਫਿਰ ਰੋਟੀ ਖਾਣੀ ਹੂੰ, ਫਿਰ ਨਾਲ ਹੀ ਬੈਠ ਕੇ ਰੋਟੀ ਖਾਧੀ।
ਸਕੂਲ ਚੰਗਾ ਐ?
ਹਾਂ ਚੰਗਾ ਤਾਂ ਹੈ ਬਟ ਅ, ਥੋੜ੍ਹਾ ਜਿਹਾ ਨਾ ਪੜ੍ਹਾਈ ਤੋਂ ਹੋ ਹੀ ਹਾਰਡ ਹੈ। ਬਟ ਬੱਚੇ ਕਰ ਲੈਣਗੇ।
ਹਨਾਂ। ਨਹੀਂ ਕਿ ਸਾਨੂੰ ਸਕੂਲ ਤਾਂ ਉੱਤੇੇ ਰਹਿੰ ਬੰਦਾ ਨਾ ਸਕੂਲ ਕਿਵੇਂ ਆ ਕੀ ਐ?
ਇਹ ਸ਼ ਚਤਨੀਆਂ ਔਰ ਨਿਆ ਸਕੂਲ ਆਇਆ। ਇੱਕ ਸਾਲ ਹੀ ਹੋ ਗਏ। ਹੁਣ ਦੂਜਾ ਸਾਲ ਉਹਨਾਂ ਦਾ ਇੱਧਰ
ਅੱਛਾ
ਦੂਜਾ ਸਾਲ ਐ। ਹਾਂ ਹਾਂ ਹਾਂਜੀ ਹਾਂਜੀ ਪਹਿਲੇ ਦੂਜੇ ਸਕੂਲ ਆਇਆ ਸੀ। ਹੁਣ ਉਹਨਾਂ ਨੇ ਅਹ ਕਿਸੀ ਔਰ ਨੇ ਟੇਕ ਓਵਰ ਕਰ ਲਿਤਾ ਉਹਨਾਂ ਨੂੰ ਤਾਂ
ਓਕੇ ਓਕੇ ਹੁਣ ਫਿਰ ਕਿਸ ਤਰਾਂ ਐਕਸਪੀਰੀਐਂਸ ਦਾ।
ਅੱਛਾ ਐਕਸਪੀਰੀਐਂਸ ਹੈ ਟੀਚਰ ਵੀ ਚੰਗੇ ਨੇ ਪ੍ਰਿੰਸੀਪਲ ਵੀ ਚੰਗੀ ਐ।
ਓ ਨਹੀਂ ਨਾ ਕਿਸ ਤਰ੍ਹਾਂ ਨਵਾਂ ਨਵਾਂ ਸਕੂਲ ਤੇ ਹੁਣ ਥੋੜ੍ਹਾ ਲੱਗਦਾ ਹੈ ਨਾ ਕਿਸ ਤਰ੍ਹਾਂ ਪੜ੍ਹਾਈ ਲੈ ਕੇ ਕਿਸ ਤਰ੍ਹਾਂ ਕਿ
ਹਾਂਜੀ।
ਨਿਊ ਨਿਊ ਹੈਗਾ ਨਾ ਉਹਨਾਂ ਦਾ ਬ੍ਰਾਂਚ।
ਹ
ਉਹਦੇ ਕਰ ਕਿ ਪਤਾ ਕਿਸ ਤਰ੍ਹਾਂ ਲੈਂਦੇ ਪੜ੍ਹਾਈ ਕਿਸ ਤਰ੍ਹਾਂ ਲੈਂਦੇ ਉਹਨੂੰ ਸਕੂਲੇ ਸਟੱਡੀ?
ਐਕਟੀਵਿਟੀ ਜ਼ਿਆਦਾ ਲੈਂਦੇ ਨੇ।
ਅੱਛਾ ਐਟੀਵਿਟੀ ਜ਼ਿਆਦਾ ਐ। ਓਕੇ ਉਹ ਤਾਂ ਹੈ ਚਲੋ ਅੱਛੀ ਗੱਲ ਹੈ। ਐਕਟੀਵਿਟੀ ਨਾਲ ਹੀ ਬੱਚਾ ਅੱਗੇ ਗਰੋਥ ਕਰਦਾ ਐ ਜਲਦੀ।
ਹੋਰਥ ਨਹੀਂ ਨਹੀਂ ਹੁਣ ਪੜ੍ਹਾਈ ਤਾਂ ਨਾ ਉਹਨਾਂ ਤੇਰਾ ਕੁਸ਼ਚਨ ਆਨਸਰ ਵੀ ਸ਼ੁਰੂ ਹੋ ਗਏ ਫਸਟ ਚੈਪਟਰ ਦੀ ਹੋ ਗੇ। ਚੈਪਟਰਸ ਵੀ ਸ਼ੁਰੂ ਹੋ ਗਏ ਉਹਨਾਂ ਦੇ।
ਨਹੀਂ ਉਹੀ ਕਿਉਂਕਿ ਮੇਰੀ ਕੁੜੀ ਦਾ ਵੀ ਫਸੱਟ, ਸੈਕਿੰਡ 'ਚ ਇਸ ਤਰ੍ਹਾਂ ਹੀ ਸੀਗਾ। ਉਹਦੇ ਵੀ ਫਰਸ਼ਟ, ਸਕਿੰਡ ਤੱਕ ਤੋਂ ਕੋਸਚਨ ਅਣਸਰ ਆਂਦੇ ਸੀ, ਬਟ ਐਕਚ ਐਕਟੀਵਿਟੀ ਜ਼ਿਆਦਾ। ਉਹ ਫੋਕਸ ਕਰਦੇ, ਲੇਕਿਨ ਹੁਣ ਥਰਡ ਦੇ ਵਿੱਚ ਐਕਟਿਵਿਟੀ ਨਹੀਂ ਹੁਣ ਘੱਟ ਹੋ ਗਈ ਐਕਟੀ ਵਿੱਚ, ਹੁਣ ਥਰਡ ਦੇ ਵਿੱਚ ਗਈ ਹੈ ਨਾ। ਐਕਟੀਵਿਟੀ ਘੱਟ ਗਈ ਏ, ਹੁਣ ਸਟੱਡੀ ਦਾ ਫੋਕਸ ਬਹੁਤ, ਹਾਂਜੀ ਓਹੀ ਹਿੰਦੀ ਸਭ ਤੋਂ ਜ਼ਿਆਦਾ ਦਾ ਨਾਲ
ਹਿੰਦੀ।
ਹਾਂ ਹਿੰਦੀ। ਲੈਂਗਵੇਏਜ। ਬਹੁਤ ਜ਼ਿਆਦਾ ਉਹ ਹਿੰਦੀ ਕਿਸ ਤਰ੍ਹਾਂ ਨਾ ਦਿੱਲੀ ਬੋਰਡ ਹੈ ਨਾ ਸੀ ਬੀ ਐਸ ਈ ਬੋਰਡ ਤੋਂ ਦਿੱਲੀ ਦੀ ਹਿੰਦੀ ਹੈਗੀ। ਹੋਰ ਜੀ।
ਅੱਛਾ।
ਵੋ ਸਾਈਡ ਦੀ ਹਿੰਦੀ। ਮਰਾਠੀ ਤੋਂ ਈਜ਼ੀ ਜਾਂਦਾ, ਮਰਾਠੀ ਤੋਂ ਬਹੁਤ ਈਜ਼ੀ ਏ, ਉਸਦਾ ਇਸ਼ੂ ਨਹੀਂ ਹੈ। ਬਟ ਜਿਹੜਾ ਦਿੱਲੀ ਬੋਰਡ ਦਾ ਹੈਗਾ ਨਾ। ਵੋ ਹਿੰਦੀ ਜਿਹੜੀ ਓਥ ਬੱਚੇ ਦੀ ਹੁੰਦੀ ਏ ਨਾ ਪ੍ਰੋ ਪਰ ਹਿੰਦੀ ਸਾਈ ਦਿੱਲੀ ਸਾਈਡ ਦੀ ਉਹ ਬੋਲੀ ਆਈ। ਪੂਰਾ ਉਹੀ ਹੈਗਾ। ਵੋਂ ਇੰਨੀ ਹਾਰਡ ਜਾਂਦੀ। ਵੋਂ ਇੰਨੀ ਹਾਰਡ ਹੋਏਗੀ ਏ ਹੁਣ। ਬੱਚਿਆਂ ਨੂੰ ਸਮਝ 'ਚ ਨਹੀਂ ਆਉਂਦੀ। ਚੱਲੀ।
ਹੀ ਆ ਨਾ।
ਹਾਂਜੀ।
ਕ੍ਰਿਪ
ਸੰਸਕ੍ਰਿਤ ਨਹੀਂ ਹੁਣ ਬੋਲ ਰਹੇ ਸੀ ਸਕੂਲ ਵਾਲੇ, ਨਹੀਂ ਇਹ ਸਕੂਲ 'ਚ ਬੋਲਿਆ ਸੀ ਇਹਨਾਂ ਨੇ ਹੁਣ ਚਾਲੂ ਕਰਾਂਗੇ, ਲੇਕਿਨ ਨਹੀਂ ਕੀਤੀ। ਅਤੇ ਉਹਨਾਂ ਨਾਲ਼ ਉਹਨਾਂ ਨੇ। ਫਾਈਨੈਂਸ਼ੀਅਲ ਦਾ ਇੱਕ ਸਬਜੈਕਟ ਚਾਲੂ ਕੀਤਾ, ਬਿਜ਼ਨਸ ਦਾ।
ਅੱਛਾ। ਕਿਉਂਕਿ ਜਦੋਂ ਅਸੀਂ ਜਾਂਦੇ ਸੀ ਨਾ। ਜਦੋਂ ਅਸੀਂ ਜਾਂਦੇ ਸੀ ਨਾ। ਸਕੂਲ ਤਾਂ ਸੰਸਕ੍ਰਤ ਕੰਪਲਸਰੀ ਹੈਗੀ ਹੈ। ਯਾਂ ਤਾਂ ਸੰਸਕ੍ਰਤ ਲੋ ਜਾਂ ਤਾਂ ਮਰਾਠੀ ਲੋ। ਕੋਈ ਵੀ ਸਬਜੈਕਟ ਜ਼ਰੂਰੀ ਹੈ। ਤਾਂ ਅਸੀਂ ਤਾਂ ਮਰਾਠੀ ਲਿੱਤੀ। ਸੰਸਕ੍ਰਿਤ ਸਾਨੂੰ ਅੰਤ ਦੀ ਵੀ ਨ ਔਰ ਹਾਂ ਬਹੁਤ
ਬਟ, ਬਟ ਟੇਸ ਸਕੂਲ ਵਾਲਿਆਂ ਦਾ ਕਹਿਣਾ ਹੁੰਦਾ ਕਿ ਤੁਸੀਂ ਨਾ ਜ਼ਿਆਦਾਤਰ ਤੁਸੀਂ ਸੰਸਕ੍ਰਿਤ ਕਿਸ ਤਰ੍ਹਾਂ ਨਾ ਸੰਸਕ੍ਰਿਤ ਆ ਗਈ ਨਾ ਇੱਕ ਵਾਰ ਤੋਂ ਫਿਰ ਤੁਹਾਨੂੰ ਜੋ ਵੀ ਲੈਂਗੁਏਜਿਸ ਹੈ ਨਾ, ਮਤਲਬ ਜਿਸ ਤਰ੍ਹਾਂ ਹੁਣ ਬਾਹਰ ਦੀ ਲੈਂਗੁਏਜ ਹੁੰਦੀ ਏ। ਇੰਗਲਿਸ਼ ਬਹੁਤ ਜਲਦੀ ਤੁਹਾਨੂੰ ਚੜ ਆ ਜਾਂਦੀ ਹੈ। ਟਫੜ
ਅੱਛਾ।
ਜਿਸ ਨੂੰ ਸੰਸਕ੍ਰਿਤ ਲੈਂਗੁਏਜ ਆ ਗੀ ਨਾ, ਉਹਨਾਂ ਦਾ ਕਹਿਣਾ ਇਸ ਤਰ੍ਹਾਂ ਹੈਗਾ, ਔਰ ਸੱਚੀ ਹੈਗਾ ਇਹ ਗੱਲ ਤਾਂ ਸਹੀ ਹੈ। ਕਿ ਸੰਸਕ੍ਰਿਤ ਆ ਗਈ ਨਾ ਜਿਹਨੂੰ ਫਿਰ ਉਹਦੇ ਜਿੰਨਾ ਇੰਗਲਿਸ਼ ਜੋ ਫਿ ਬਾਹਰ ਦੇਸ਼ ਚਲਦੀ ਹੈ ਨਾ, ਉਹ ਬਹੁਤ ਜਲਦੀ ਕੈਚ ਹੋ ਜਾਂਦੀ ਹੈ ਫਿਰ
ਅੱਛਾ, ਅੱਛਾ।
ਤੋ ਉਹਦੇ ਕਰਕੇ ਲੇਕਿਨ ਹੁਨ ਹੁਣ ਸਕੂਲ ਵਾਲੇ ਚਾਲੂ ਕਰੇਗੇ ਤੋ ਮੈਂ ਸੋਚ ਪਾਵਾਂਗੀ ਸੰਸਕ੍ਰਤ ਵੀ। ਅੱਛਾ ਹੈਗਾ ਸੰਸਕ੍ਰਿਤ ਵੀ। ਹਾਂਜੀ, ਵਹੀ।
ਜਦੋਂ ਸ਼ੁਰੂ ਹੋਗਾ ਤਦ ਦੇਖਾਂਗੇ
ਗੇਮਸ ਹੋਣੀ ਇਹ ਦੇ ਫਿਰ ਹਾਂ, ਮੈਂ ਸਾਡੀ ਰੋਟੀ ਹੋ ਗਈ ਕਦੋਂ ਦੀ। ਉਹ ਕੁੜੀ ਗਈ ਟਿਊਸ਼ਨ ਹੁਣ।
ਅੱਛਾ, ਅੱਛਾ ਕਿ ਕਿੱਥੇ ਜਾਂਦੀ ਥ ਟਿਊਸ਼ਨ।
ਇੱਥੇ ਹੈਗੀ ਨੇੜੇ ਈ ਏ।
ਅੱਛਾ, ਅੱਛਾ। ਕਲਾਸ ਦੀ ਟੀਚਰ, ਕੇ ਸਕੂਲ ਦੀ ਟੀਚਰ ਆ।
ਸਕੂਲ। ਕਲਾਸ ਚ ਨਹੀਂ ਪੜਾਂਦੀ ਬਟ ਸਕੂਲ ਚ ਹੈਗੀ ਐ ਉਹ। ਉਹ ਹੈਗੀ ਹੈ ਫਸਟ ਔਰ ਸੈਕਿੰਡ ਨੂੰ ਪੜਾਂਦੀ ਹੈ। ਹੁਣ ਥਰਡ ਨੂੰ ਨੀ ਹੈਗੀ ਹੈ ਫਸਟ ਆਰ ਸੇ ਕੰਡ 'ਚ ਸੀਗੀ ਵੋ ਬਟ ਹੁਣ ਥਰਡ ਚ ਨਹੀਂ ਆਈ।
ਅੱਛਾ, ਅੱਛਾ। ਹੋਰ ਦ ਕਿੰਨੇ ਪਰਸੈਂਟੇਜ ਆਏ ਉਹਨੂੰ? ਪਿਛਲੇ ਐਗਜ਼ਾਮ 'ਚ?
ਪਿਛਲੇ ਇਹਦੇ ਚ ਉਸਨੂੰ ਪੁਆਇੰ ਥਰਟੀ ਸਿਕਸ ਆਏ ਸੀਗੇ।
ਅਰੇ ਵਾਹ ਵਧੀਆ।
ਹਮਹੀ ਨਹੀਂ ਅੱਛਾ ਪੜ੍ਹਾਈ ਤੋਂ ਅੱਛੇ ਸੀਗੇ ਹੁਣ ਤਾਂ ਉਹੀ ਸੋਚ ਹੁਣ ਇਸ ਤਰ ਉਮੀਦ ਹੈ ਵੀ ਨੀ ਕਿਸ
ਨਹੀਂ ਨਹੀਂ ਨਾਈਨਟੀ ਸਿਕਸ ਸੈਕਿੰਡ ਚ ਆ ਹੈ ਤਾਂ ਪੜ੍ਹਾਈ ਤਾਂ ਅੱਛੀ ਕਰਦੀ ਹੋਣਗੀ ਨਾ।
ਨਹੀਂ ਪੜ੍ਹਾਈ ਤੋਂ ਅੱਛੀ ਹੈਗੀ ਹੈ ਉਸਦਾ ਇਸ਼ੂ ਨਹੀਂ ਬਟ ਜਿਹੜਾ ਅੱਜ ਇਸ ਟਮ ਦਾ ਹਿੰ ਜਿਹੜਾ ਹੈਗਾ ਨਾ ਉਹ ਥੋੜਾ ਟਫ ਹੈ ਨਾ ਹੁਣ ਥੋੜਾ ਡਰ ਇਹ ਹੋ ਰਿਹਾ ਹੁਣ ਕੀ ਆਏਗਾ ਪਤਾ ਨਹੀਂ।
ਨਹੀਂ ਨਹੀਂ ਕਰ ਲੂਗੀ ਕਰ ਲੂਗੇ।
ਪਲਾਸਟਿਕ ਮੁੰਡਾ ਹੈ। ਗਾ ਔਰ ਇਹਨਾਂ ਦੀ ਫਰੈਂਡ ਹੈਗੀ ਪੱਕੀ ਫਰੈਂਡ ਮਾਂਹੀ ਕਰਕੇ ਉਹ ਵੀ ਹੰਡਰਡਫ ਟੂ ਹੰਡਰਡ ਪਰਸੈਂਟ ਲਿੱਤੇ ਸੀ ਉਹ ਨੇ।
ਅੱਛਾ।
ਤ ਉਹ ਹੁਣ ਉਸਨੂੰ ਵੀ ਇੰਨਾ ਟਫ ਹੋ ਰਿਹਾ ਨਾ ਹਿੰਦੀ ਹੁਣ ਉਹ ਵੀ ਉਹੀ ਬੋਲ ਰਹੀ ਸੀ ਕੱਲ ਆਈ ਸੀਗੀ ਖੇਲਣੇ ਵਾਸਤੇ ਤਾਂ ਬੋਲਦੀ ਪਈ ਸੀਗੀ। ਬੋਲਦੀ ਹੈ ਬਹੁਤ ਟਫ ਜਾ ਰਿਹਾ ਹਿੰਦੀ। ਮੈਂ ਨਾ ਹਾਂ ਕਿ ਮੈਂ ਨਾ ਉਹ ਤਾਂ ਟਧ ਹੀ ਰਿਹਾ ਹਿੰਦੀ ਲੈਂਗੁਏਜ ਜਿਸ ਤ੍ਹਾਂ ਹੈ ਕਿਉਂਕਿ ਮੈਂ ਪੜ੍ਹਾ ਉਹਨਾਂ ਨੂੰ ਹਿੰਦੀ ਤੋਂ ਸਾਨੂੰ ਖੁਦ ਨੂੰ ਹਾਰਡ ਲੱਗਦੀ ਪ ਹਿੰਦੀ ਉਹ ਬੱਚੇ ਕਿਸ ਤਰ੍ਹਾਂ ਹੀ ਕਰੇ ਗ।
ਹਾਂ ਨਾ ਟੀਚਰ ਨੂੰ ਬੋਲੋ ਨਾ? ਫਿਰ ਤੁਸੀਂ ਕਿ ਥੋੜਾ ਜਿਹਾ ਤੁਸੀਂ ਹੌਲੇ ਹੌਲੇ ਲ ਬੱਚਿਆਂ ਨੂੰ ਸਮਝ ਵੀ ਆਉਣੀ ਚਾਹੀਦੀ।
ਨਹੀਂ ਸਮਝ ਕਿਸ ਤਰ੍ਹਾਂ ਬੱਚੇ ਉਹ ਸਮਝ ਰਹੇ ਲੇਕਿਨ ਜੋ ਵਰਡਸ ਹੈ ਉਸਦੇ ਜ਼ਿਆਦਾ ਵੈਕਰਨ ਵੈਕਰਨ ਹੁੰਦਾ ਨਾ ਜਿਹੜਾ ਗ੍ਰੈਮਰ ਹਿੰਦੀ ਦਾ ਉਹ ਥੋੜ੍ਹਾ ਉਹਨਾਂ ਨੂੰ ਟੱਫ ਜਾ ਰਿਹਾ ਬਾਕੀ ਸਟੈਪਟਸ ਉਹ ਓ ਚੈਪਟਰਸ ਦਾ ਕੁਛ ਇਸ਼ੂ ਨਹੀਂ ਹੈ। ਬਟ ਜੋ ਗ੍ਰਮਰ ਹੈ ਨਾ ਹਿੰਦੀ ਉਹ ਬੱਚਾ ਚਲ ਹੁਨ ਥੋੜਾ ਹਾਰਡ ਹੋ ਰਿਹਾ ਹੁਣ ਉਹ ਤਾਂ ਹੋਏਗਾ ਹੀ ਹੁਣ ਕਿਸੇ ਆਣਾ ਵੀ ਚਾਹੀਦਾ ਬਹੁਤ ਮੇਨ ਹੈ। ਕਰ ਗਰਾਮਰ ਉਹਦੇ ਚ ਇੱਕ ਲਿਪੀ ਦੀ ਵਾਜ ਹਾ ਦੂਜੀ ਤੂਸੀ ਮਾ ਮਤ ਪਰਾਏ ਵਾਚਕ ਅਲਗ ਅਲਗ ਸਾਰੀ ਭਾਸ਼ਾ ਚਾਹੀਏ
ਹਾਂ
ਉਪਰੋ ਟਪ ਆਂਦੀ ਹੈ।
ਹੂ ਹੋਰ ਦੱਸੋ ਭੈਨਜੀ
ਕਿੱਥੇ ਬਿੰਦੀ ਲਗਾਉਣੀ ਕਿੱਥੇ ਟੀ ਲਗਾਉਣੀ ਹੇ ਉਹ ਬਹੁਤ ਫ਼ਰਕ ਪੈਂਦਾ ਹੈ। ਰੁਦਰੀ ਕਿੱਥੇ ਹੈਗਾ ਰੁਦਰੀ ਕੀ ਕਰਦਾ
ਰੁਦਰੀ ਖੇਡ ਰਿਹਾ ਬਾਹਰ ਉਸਦੀ ਵੀ ਪੜ੍ਹਾਈ ਸ਼ੁਰੂ ਹੋ ਗਈ।
ਅੱਛਾ ਉਹਦੀ ਵੀ ਪ੍ਰਾਈ ਸ਼ੁਰੂ ਹੋ ਗਈ।
ਹਾਂ ਸਟੈਂਡੀਿੰਗ ਲਾਈਨ ਸਲੀਪਿੰਗ ਲਾਈਨ
ਅੱਛਾ ਉਹੀ ਚੱਲ ਰਿਹਾ
ਹਾਂਜੀ ਨਹੀ ਉਹਨੂੰ ਨਾ ਹੁਣ ਮੈਂ ਡਾਇਰੈਕਟ ਐਲਕੇ ਜੀ ਪਾਤਾ ਓਦਾ ਨਾ ਉਹ ਹੈ ਸਾਢੇ ਤਿਨ ਸਾਲ ਦਾ ਸਾਢੇ ਚਾਰ ਦਾ ਹੋਊਗਾ ਤਾਂਦੋਂ ਜਾਊਗਾ ਐਲ ਕੇ ਯੂਕੇ ਜੀ ਚ ਹਾਂਜੀ ਜਦੋਂ ਸਾਡੇ ਜਦੋਂ ਹੋਊਗਾ ਤਬ ਹੋ ਜਾਊਗਾ ਫਸਟ ਹਾਂ ਉਹ ਕੀ ਹੈ। ਨਾ ਛੇ ਮਹੀਨੇ ਦਾ ਫ਼ਰਕ ਹੋ ਰਿਹਾ ਇਸਦਾ ਜਨਮ ਹਾਂ ਇਸਦਾ ਬਰਥ ਹੈ। ਨਵੰਬਰ ਦਾ ਤਾਂ ਫਿਰ ਪੂਰਾ ਸਾਲ ਵੇਸਟ ਜਾਓ ਅਗਰ ਨਹੀ।
ਹਾਂ, ਸਹੀ ਗੱਲ ਹੈ ਲੇਕਿਨ ਸਕੂਲ ਵਾਲਿਆਂ ਨੇ ਲੇ ਲ ਤਾਂ
ਹਾਂ। ਲੈ ਲਤਾ।
ਕਿਉਂਕਿ ਸਕੂਲ ਵਾਲੇ ਲੈਂਦੇ ਨੀ ਨਾ ਓਨਾਂ ਤੋ ਏਜ ਬਰਾਬਰ ਜਾਂਏ ਏਨਾਂ ਤੋਂ ਫੇਰ ਲ
ਨਹੀਂ ਉਹ ਬੋਲੀ ਸਾਢੇ ਤਿੰਨ ਚੱਲਦਾ ਹੈ। ਤੁਸੀਂ ਪਾ ਸਕਦੇ ਓ ਹਾਂ। ਏਸ ਕਰਕੇ ਅਸੀਂ ਪਾਤਾ ਨਹੀਂ ਤਾਂ ਪੈਲੇ ਸਕੂਲ ਚ ਉਹ ਬੋਲ ਰਹੇ ਸੀ। ਤੁਸੀਂ ਨਰਸਰੀ ਕਰਾਓ-ਤੁਸੀਂ ਨਰਸਰੀ ਕਰਾਓ, ਮੈਂ ਮਤਲਬ ਇੱਕ ਸਾਲ ਵੇਸਟ ਨੀ ਕਰਨਾ ਮੈਨੂੰ
ਨਈ-ਨਈ ਅੱਛਾ ਕੀਤਾ ਇਹਨਾਂ
ਮੈਂ ਡਾਇਰੈਕਟ ਐਲ ਕੇ ਜ ਚ ਪਾਤਾ ਫੇਰ ਉਹ ਬੋਲ ਰਹੇ ਕਿ ਉਹ ਕਵਰ ਕਰੂਗਾ ਨ ਕਰੂਗਾ ਮੈਂ ਨਾ ਕਵਰ ਕਰ ਲੋ ਪ੍ਰੀ ਪ੍ਰਾਈਮਰੀ ਤਾਂ ਹੈ ਇੰਨਾ ਹਾਰਡ ਨ ਗਾ ਔਰ ਉਹ ਹੈ ਹੁਸ਼ਿਆਰ। ਉਹ ਕਰ ਲੈਂਦਾ ਹੈ ਉਹ ਹਿੰਦੀ ਮਰਾਠ
ਜਾਂਦਾ ਬੱਚੇ ਬੱਚੇ ਨਾ ਕਿਸਾਂ ਅੱਜ-ਕੱਲ੍ਹ ਬੜੇ ਏ ਚੁਸਤ ਹੇਗਾ ਓ ਬਰਾਬਰ ਕੈਚ ਕਰਦੇ
ਹਾਂ, ਓ ਕਰ ਵੀ ਲੈਂਦਾ ਐ ਓਨੂੰ ਆਉਂ ਗਿਣਤੀਆਂ ਆਂਦੀਆਂ, ਏ ਬੀ ਸੀ ਡੀ ਆਂਦੀ ਏ, ਮਰਾਠੀ ਆਂਦੀ ਏ, ਤਾਂ ਇੰਨਾ ਟੈਂਨਸ਼ਨ ਨੀਗਾ। ਔਰਲ ਕਰ ਲੈਂਦਾ ਹੈ ਸਿਰਫ ਇੰਨਾ ਏ ਕਿ ਔਨੂੰ ਪੈਨਸਿਲ ਫੜਨ ਨੀ ਆਂਦੀ। ਔ ਵੀ ਫ
ਨਹੀਂ ਨਹੀਂ ਉਹ ਵੀ ਹੋ ਜਾਂਦਾ। ਧੀਰੇ-ਧੀਰੇ ਹੋ ਹੀ ਜਾਂਦਾ। ਅੱਛਾ ਠੀਕ ਏ ਮੈਨੂੰ ਨਾ ਇੱਕ ਕਾਲ ਆ ਰਹੀ। ਮੈਂ ਤੁਹਾਨੂੰ ਕਰਨੀ ਆ ਫੇਰ। ਠੀਕ ਏ ਔ, ਕੇ ਸਸ਼ ਸ੍ਰੀ ਕਾਲ।